ਗੱਲ ਐ, ਤੁਸੀ ਠੀਕ ਔ ਜੀ? ਕੁਛ ਨੀ ਬੱਸ, ਹਾਂਜੀ ਮੈਂ ਕਿਹਾ ਹੁਣ ਈ ਬੈਠੇ ਸੀ। ਅੱਛਾ,
ਅੱਛਾ, ਹੋਰ ਸੁਣਾਓ? ਹਾ ਹੋ ਆਈ ਆ ਮੈ, ਹੋਸਪਿਟਲ ਮਿਲੇਨ ਨਾ ਡਾਕਟਰ ਵੀ ਨੀ ਸਨ, ਅੱਜ ਛੁੱਟੀ ਤੇ ਸਨ।
ਅੱਛਾ ਫੇਰ
ਆਹੋ, ਬਸ ਫਿਰ ਘਰ ਆ ਗੇ।
ਉਹ ਮੈਂ ਤੁਹਾਨੂੰ ਦੱਸਿਆ ਸੀ, ਇੱਕ ਡੋਕਟਰ ਤੁਸੀਂ ਉਥੋਂ ਲੈ ਆਦੇ।
ਤੇ ਗੇ ਨੀ ਕਹਿੰਦੇ ਜਦੋਂ ਉਹ ਬਣਿਆ ਹੋਇਆ, ਕਾਰਡ ਫੇਰੇ ਦੇਲੇ ਪੈਸੇ ਕਹਿੰਦੇ ਫੇਰ ਵੇਹਲੇ ਪੈਸੇ ਉਹ ਕਰਨੇ ਵੇਹਲੇ ਕੱਲ੍ਹ ਵੀ ਅੱਗੇ ਟਾਕੇ ਖਿਲਵਾਏ ਉਨਾਂ ਨੇ ਵੀਰ ਰੁਪਏ ਲਿੱਤੇ ਨ। ਬਾਰੋ ਖੁਲਵਾਏ ਸੀਗੇ ਮੈ।
ਅੱਛਾ-ਅੱਛਾ।
ਹੂੰ। ਫਿਰ ਉਹ ਕਹਿੰਦੇ ਜਦ ਬੰਣਿਆ ਹੋਇਆ ਕਾਰਡ ਫਰੀ ਚ ਵੇਲਾ ਦਵਾਈ ਵਧੀਆ ਦਿੰਦੇ ਨੇ ਵੈਸੇ ਤੇ ਉਹ ਵੀ
ਹਾਂ ਉੱਧਰ ਜਾਵਾਂਗੇ, ਨਾ ਦੂਸਰੀ ਸਾਈਡ ਇੱਥੋਂ ਨੀ ਨਾ ਲਵਾਂਗੇ। ਉਥੇ ਤੇ ਡਾਕਟਰ ਵੱਡੇ-ਵੱਡੇ ਆਕੇ ਬੈਠੇ ਹੋਦੇਣ।
ਅੱਛਾ ਜੀ।
ਹੂੰ
ਕੀ ਕਰ ਰਹਿ ਹੋ ਜੀ?
ਕੁਛ ਨੀ ਹੁਣ ਬਸ ਬਾਜ਼ਾਰੋਂ ਆਈ ਸ ਬਾਜ਼ਾਰੋਂ ਛੋਲੇ ਲਿਆਈ ਆ। ਹੁਣ ਮੈਂ ਕਿਹਾ ਫੁਲਕਾ ਖਾਓ, ਫੇਰ ਜਿਹੜੀ ਇੱਕ- ਅੱਧੀ ਖੁਰਾਕ ਇਕ ਖੁਰਾਕ ਪਈ ਸੀ ਨਾ ਇਕ, ਮੈਂ ਖਾ ਕੇ ਆਪਣਾ ਫੇਰ
ਹੂੰ
ਆਟਾ ਗੁੰਨਣ ਲੱਗੀ ਸੀ ਬਸ ਹੁਣ
ਬੱਚੇ ਵੀ ਆਣ ਵਾਲੇ ਨੇ ਟਿਊਸ਼ਨ ਤੋਂ ਉਹ ਵੀ ਆ ਕੇ ਨਾਸ਼ਤਾ ਮੰਗਣਗੇ।
ਅੱਛਾ-ਅੱਛਾ, ਹੂੰ ਮੈਂ ਕਿਆ ਆਏ ਨੀ ਤੁਸੀਂ ਤੇ ਕੇਆ ਰਹੇ ਸੀ ਆਵਾਂਗੀ ਮੈਂ।
ਬਸ ਟਾਈਮ ਹੀ ਨੀ ਮਿਲਿਆ, ਉਹ ਕਹਿ ਰਹੇ ਸਨ ਫੇਰ ਨਾ ਲੋਕੀ ਨਜ਼ਰਾਂ ਚ ਰੱਖਣਗੇ ਥੋੜਾ। ਬਈ ਲੈਜੋ ਅ ਹੁਣ ਇਹ ਚੀਜ ਏ, ਉਹ ਕਹਿ ਰਹੇ ਸੀ। ਕਹਿੰਦੇ ਮੈਂ ਆਪਣੀ ਭੈਣ ਘਰ ਚੱਲਣਾ ਵਾ ਫੇਰ ਮੈਂ ਲਿਆਈ ਵਾਪਸ ਈ। ਮੈਂ ਕਿਹਾ ਨੀ ਜਾਣਾ ਕਿਧਰੇ ਕੋ ਆਪਣਾ ਘਰ ਹੀ ਚੱਲੋ।
ਹਾਂਜੀ ਉਹ ਤਾਂ ਗੱਲ ਹੈਗੀ, ਫੇਰ ਲੋਕੀ ਤੱਕ ਰੱਖਦੇ ਨ।
ਲਗਾ ਕੇ ਆਓ ਆਪਣੇ ਆਪ ਐਕਟਿਵਾ ਤੇ ਫੇਰ ਕਿਉਂ ਪਰਸੋ ਦਾ ਹੁਣ ਦੱਸ। ਸਕੂਲ ਦੀ ਦਿੱਕਤ ਹੋ ਜਾਣੀ ਐ ਫੇਰ
ਅੱਛਾ-ਅੱਛਾ ਹਾਂਜੀ।
ਹਾਂ ਬਈ ਇੱਕ ਚੱਕਰਾ ਚ ਲਗਾ ਕੇ, ਫੇਰ ਸਵੇਰੇ- ਸਵੇਰੇ ਤੇ ਚਲੋ। ਆਪ ਹੀ ਜਾਣਗੇ ਸਵੇਰੇ ਥੋੜਾ ਕੰਮ ਹੁੰਦਾ ਵੇ।
ਹੂੰ, ਹਾਂ ਦੁਪਹਿਰ ਦੇ ਟੈਮ ਤੇ ਫਿਰ ਅੱਛਾ
ਕਿਉਂਕਿ ਸਵੇਰੇ-ਸਵੇਰੇ ਬੰਦੇ ਤੇੇ ਨਾ ਬਿਨਾਂ ਨਾਤੇ ਧੋਤੇ ਵੀ ਚਲੇ ਜਾਣ ਸਾਡੇ ਜੇ ਪਹਿਲੇ ਨਾਣ ਗੇ ਕਰਨਗੇ।
ਹਾਂਜੀ-ਹਾਂਜੀ ਉਹ ਤੇ ਗੱਲ ਸਹੀ ਐ, ਹੂੰ
ਪਰ ਸਵੇਰੇ ਜਲਦੀ ਉਠੋ ਉੱਠਿਆ ਨੀ ਜਾਂਦਾ ਉਹ ਪਹਿਲੇ ਉੱਠ ਜਾਂਦੀ ਸੀ ਰੂਟੀਨ ਬਣ ਗਈ ਸੀ, ਪੰਜ ਵਜੇ ਉੱਠਣ ਦੀ ਹੁਣ ਜਦ ਦੀ ਛੁੱਟੀਆਂ ਪਈਆਂ ਆਪਣੇ ਵੀ ਰੂ ਰੁਟੀਨ ਖਰਾਬ ਹੋ ਗਈ ਐ ਬੱਚਿਆਂ ਦੇ ਨਾਲ ਨਾਲ।
ਹੂੰ ਮੈਂ ਸਾਡਾ ਵੀ ਤੇ ਹੀ ਹੋਇਆ ਪਿਆ ਮੈਂ ਕਹਿ ਰਹੀ ਆ ਨਹੀਂ ਤੋ ਮੰਮੀ ਹੋਣੀ ਨਾ ਸਵੇਰੇ ਈ ਮਸ਼ੀਨ ਲਾ ਲੈਂਦੇ ਸੀ ਸੱਤ ਵਜੇ ਤੱਕ ਨੌ ਸ- ਸਵਾ ਅੱਠ ਸਾਢੇ ਨੌ ਤੱਕ ਵਿਲੇ ਹੋ ਜਾਂਦੇ ਸੀ।
ਹੂੰ।
ਤੇ ਹੁਨ ਅਸੀ ਕਰਨੀ ਆ ਉੱਠਦੇ ਈ ਨੌ ਵਜੇ ਆ।
ਬੱਸ ਏਹੀਓ। ਚੀਜ ਨੂੰ।
ਹਾਂ ਬਸ ਓ ਰੂਟੀਨ ਸਾਰੀ ਬੀਰੜ ਜਾਂਦੀ ਐ। ਬਸ ਖੁਲ ਜਣੇ ਨੇ ਹੋਰ ਹਫ਼ਤੇ ਤੱਕ ਫੇਰ ਰੂਟੀਨ ਓਵੇ ਈ ਹੋ ਜਾਏਗੀ।
ਅੱਠ ਵਜੇ ਅੱਠ ਵਜੇ ਕੇ ਰੀ ਆ ਪੰਜ ਵਜੇ।
ਹੂੰ।
ਮੈਂ ਕਯਾ ਚੱਲ ਪਾਠ ਕਰਨੀ ਆ ਓ ਨੀਂਦਰ ਏਨੀ ਆ ਰੀ ਰਾਤੀ ਕੁਛ ਲੇਟਾ ਤੰਗ ਕਰਦੀਆਂ ਪਈਆਂ ਨੇ। ਕਦੀ ਆ ਰੀ ਏ ਕਦੀ ਜਾ ਰੀ ਏ ਬਸ। ਕਦੀ ਕੂਲਰ ਉੱਠ ਕੇ ਬੰਦ ਕਰਦੇ ਪਏ ਆ ਕਦੀ ਚਲਾਂਦੇ ਪਏ ਆ ਕਦੀ ਪੱਖਾ ਚਲਾ ਰੇ ਕਦੀ ਕੂਲਰ ਚਲਾ ਰੇ ਆ ਬਸ ਐਇਆ ਅਜੀਬ ਚੀਜ਼ਾ ਚ ਲੱਗੇ ਦੇ ਆ ਦੋ ਦਿਨ ਹੋ ਗਏ ਨੇ ਅੱਜ। ਪਰਸੋ ਵੀ ਇੰਨੀ ਤਗ ਕਰਦੀ ਪੀ ਸੀ ਲਾਈਟ ਬਸ ਕੁੱਛ ਪੁੱਛਨ ਦੀ ਹੱਦ ਨੀ।
ਹਾਂ ਪਰਸੋ ਸਾਡੀ ਵੀ ਕਮ ਸੇ ਕਮ ਦੋ ਤਿੰਨ ਘੰਟੇ ਲਾਈਟ ਬੰਦ ਰਈ ਏ।
ਹੂੰ ਦਿਨੇ ਨੀ ਸਾਡੇ ਤੇ ਰਾਤ ਤ ਨੂੰ ਬੜੀ ਓ ਆਂਦੀ ਜਾਂਦੀ ਆਂਦੀ ਜਾਂਦੀ ਰੀ ਐ ਬਸ।
ਹਾਂਜੀ ਰਾਤ ਦੇ ਟਾਈਮ ਦੀ ਗੱਲ ਕਰਦਾ ਰਾਤੀ ਸ਼ਾਇਦ ਡੇਢ ਵਜੇ ਗਈ ਏ ਤੇ ਚਾਰ ਵਜੇ ਆਈ ਏ ਫੇਰ ਓ ਏਸੀ ਬੰਦ ਹੋ ਜਾਂਦਾ ਏ ਓ ਫੇਰ ਕਾ ਕਾ ਵੀ ਉੱਠ ਕੇ ਬੈ ਜਾਂਦਾ ਏ।
ਹੂੰ ਨਾ ਸਾਡੇ ਉੱਠ ਕੇ ਤੇ ਨੀ ਬੇਂਦਾ ਪਰ ਐ ਵੇ ਫੇਰ ਰਾਤੀ ਰੋਂਦੇ ਰੇਂਗੇ ਈ ਕਰਦੇ ਰੈਨਗੇ ਨਾ ਦੱਸਨਗੇ ਕੀ ਹੁੰਦਾ ਪਆ ਕੀ ਨੀ ਹੁੰਦਾ ਪਆ। ਹੂੰ ਹੁਨ ਕੀ ਕੇਂਦੇ ਨੇ? ਅਪਨਾ ਆਨ ਗੇ ਦੁਪੇਰੇ ਨੀ ਨਾ ਸੌਦੇ ਦੁਪੇਰੇ ਬੱਚੇ ਸੋ ਜੇ ਨਾ ਚਲੋ ਫੇਰ ਰਾਤੀ ਨਾ ਆਂਦੀ ਨੀਂਦਰ ਹੋਵੇ ਤੇ ਇੰਨੀ ਪਰੇਸ਼ਾਨੀ ਨੀ ਹੁੰਦੀ। ਹੁਨ ਏ ਫਿਰ ਰਾਤੀ ਵੀ ਨੀ ਸੋਂਗੇ। ਰਾਤੀ ਸੌਨ ਤੇ ਫਿਰ ਫੇ ਦੁਪੇਰੇ ਸੋਨ ਤੇ ਫਿਰ ਕੁਛ ਹੋਏ।
ਜਯਾਤਰ ਦੁਪੇਰੇ ਸੋ ਜਾਂਦੇ ਨੇ ਨਾ ਫੇਰ ਰਾਤੀ ਬਾਰਾ ਇੱਕ ਵਜਾ ਦਿੰਦੇ।
ਹਾਂ ਬਾਰਾ ਵਜੇ ਨਈ ਉਸ ਦਿਨ ਮੈਂ ਸਵਾਇਆ ਗੁੜੀਆਂ ਨੂੰ ਦੋ ਘੰਟੇ। ਤੇ ਸੋ ਗਈ ਏ ਦੁਪੇਰੇ ਰਾਤੀ ਐਨੇ ਇੱਕ ਤੇ ਸੌ ਤੇ ਗਈ ਦਸ ਵਜੇ। ਰਾਤੀ ਫੇਰ ਉੱਠ ਉੱਠ ਕੇ ਰੋਈ ਜਵੇ ਐ ਵੈ ਓ ਵੈ ਫਲਾਣਾ ਐ ਟਿ ਐ ਬਸ ਐਹੀਓ ਕੁਛ। ਕਰਦੀ ਰੀ ਰਾ ਫੇਰ ਖੁੰਦਕ ਆਂਦੀ ਆਪ ਤੇ ਆਪਾਂ ਦੁਪੇਰੇ ਤੇ ਸੋਂਦੇ ਨੀ ਫੇਰ ਰਾਤੀ ਇੱਕ ਵਰੀ ਸੋਨਾ ਹੁੰਦਾ ਵੇ। ਕੋਈ ਮੈਂ ਤੇ ਓ ਵੀ ਨੀ ਸੌਂਦੀ ਮੈਂ ਬਾਰਾ ਸਾਢੇ ਬਾਰਾ ਮੈਨੂੰ ਸੌਂਦਯਾ ਵਜ ਜਾਂਂਦੇ ਨੇ ਫੇਰ ਸਵੇਰੇ ਚਾਰ ਪੰਜ ਵਜੇ ਮੈਂ ਉੱਠ ਜਾਂਨੀ ਆ। ਉਠ ਜਾਂਗੀ ਬਸ ਪਾਸੇ ਮਾਰਦੀ ਰਵਾਂਗੀ ਨੀਂਦਰ ਨੀ ਆਂਦੀ ਫੇਰ। ਨੀਂਦਰ ਨੀ ਆਂਦੀ। ਐ ਚੀਜ ਹੋਰ?
ਹੋਰ ਕੀ ਕਰ ਰੇ ਨੇ ਤੁਆਡੇ ਹਾਂਜੀ ਸਬਜੀ ਬਨਾ ਲੀ।
ਅੱਛਾ ਮੈਂ ਬਸ ਆਟਾ ਗੁਨ ਰੀ ਸਾ। ਓ ਲਆਏ ਨੀ ਛੋਲੇ ਸਮੋਸੇ। ਹੁਨ ਓ ਕੱਢਨੀ ਆ ਤੇ ਓਦੇ ਨਾਲ ਈ ਇੱਕ ਇਕ ਫੁਲਕਾ ਖਾ ਲਾਂਗੇ ਥੋੜਾ। ਹੁਨ ਹੋਏਆ ਗੁਰਦੁਆਰੇ। ਕੈ ਰੇ ਸੀ ਪੈਲੇ ਬੂੜੀਏ।
ਅੱਛਾ-ਅੱਛਾ ਗਏ ਨੀ ਫੇਰ।
ਨਾ ਮੈਂ ਤੇ ਰੈਨ ਦੋ, ਗਰਮੀ ਐਈ ਨੀ ਐ। ਬਾਰ ਨੀ ਹੈਗਾ ਮੌਸਮ ਐਨੀ ਗਰਮੀ ਹੈ ਬਾਰ। ਤੇ ਮੌਸਮ ਠੰਡਾ ਹੋਏਆ ਪੈ ਨੇ। ਨਾ ਏਨੀ ਨੀ ਹੈਗੀ। ਛਾਂ ਛੂਂ ਹੁੰਦੀ ਪੀ ਨਾ ਤਾਂ ਐਨਾ ਪਤਾ ਮਹਸੂਸ ਨੀ ਹੋ ਰੈ।
ਅੱਛਾ।
ਹਾਂ। ਬਚੇਆਂ ਨੂੰ ਨਾਲ ਲਿਜਾਓ ਨਾ ਬੜਾ ਤੰਗ ਕਰਦੇ ਨੇ ਓ ਏਕ ਨੂੰ ਫੜ, ਦੂਜੇ ਨੂੰ ਫੜ, ਤੀਜੇ ਨੂੰ ਫੜ। ਐ ਕਰਦੇ ਨੇ। ਕਉਂਕਿ ਏਂਦੇ ਪਾਪਾ ਹਜੇ ਚੱਕਦੇ ਨੀ ਪੇ ਏਨੂੰ ਮੰਨਤ ਨੂੰ ਨਾ ਮਾਰਸ਼ ਨੂੰ ਪੜਦੇ। ਐ ਚੀਜ, ਨਈ ਤੇ ਮੰਨਤ ਨੂੰ ਚੱਕ ਲੈਂਦੇ ਸੀ ਨਾ ਓ ਮੇਰੇ ਈ ਕਾਬੂ ਆਂਦਾ ਨਾ ਓ ਪਾਪਾ ਦੇ ਕਾਬੂ ਨੀ ਆਂਦਾ ਨਾ। ਮੁੰਡਾ ਮੇਰਾ। ਓ ਕਾਬੂ ਨੀ ਆਂਦਾ ਪਾਪਾ ਦੇ। ਓਤੇ ਕੇਗਾ ਬਸ ਯਾ ਤੇ ਮੇਰਾ ਹੱਥ ਛੱਡ ਦੇ। ਮੈਂ ਅਪਣੇ ਆਪ ਕਰਦਾ ਰਵਾਂ ਜੋ ਦਾਦਾਗਿਰੀ ਦਿਖਾਂਦਾ ਅਪਣੀ ਬਸ।
ਹਾਂ ਓਈ ਏ ਬਸ ਬੱਚੇਆਂ ਨ, ਓ ਵੀ ਨਾਨੀ ਤੇ ਕਾਬੂ ਆਂਦਾ ਏ।
ਬਾਰਾਂ ਵਜਗੇ ਨੇ। ਹਾਂ।
ਨਾਨੀ ਅੱਗੇ ਫਰਮਾਇਸ਼ਾਂ ਲਾਈ ਜਾਏਗਾ, ਨਾਨੀ ਕਏਗੀ ਹਾਂ ਹਾਂ ਹਾਂ ਲੈ ਦਾਂਗੀ ਲੈ ਦਾਂਗੀ।
ਤੇ ਕੀ ਕੈਂਦੇ ਨੇ
ਓ ਫੇਰ ਸਿੱਧਾ ਹੋ ਜਾਂਦਾ ਐ।
ਦੋ ਮੀਨੇ ਹੋਗੇ ਨੇ ਦੋਨੋ ਬੱਚੇ ਪੱਖਾ ਮੰਗਦੇ ਪੇ ਸਨ ਤੇ ਓ ਮੰਗਦੇ ਪੇ ਸਨ ਹੁਨ ਕਲ ਜਬਰਦਸਤੀ ਜਾਦਾ ਰੋਣ ਲੱਗ ਗਈ ਸੀ ਮਨਮਤ ਤੇ ਤਾਂ ਲੈ ਕੇ ਦਿੱਤਾ, ਨੀ ਤੇ ਕੱਲ ਵੀ ਨੀ ਲੈ ਕੇ ਦੇਨਾ ਸੀ। ਕੱਲ ਤੇ ਸਾਨੂੰ ਨਾਈਨਟੀ ਨਾਈਨ ਆਲੀ ਸਟੋਰ ਤੇ ਗਏ ਉੱਥੋਂ ਆਣ ਈ ਨਾ ਦਿੱਤਾ ਐ ਕੁੜੀ ਨੇ ਪੈਲੇ ਲੈ ਕੇ ਦੋ, ਲੈ ਕੇ ਦੋ।
ਅੱਛਾ ਅੱਛਾ, ਓਥੋਂ ਲੇਆਏ ਸੀ ਤੁਸੀ ਮੈਂ ਸੋਚੇਆ ਤੁਸੀ ਥੋਂ ਲਆਏ ਓ ਗੁਰਦੁਆਰੇ ਸਾਹਿਬ ਤੋਂ।
ਨਈ ਨਈ। ਨਾਈਨਟੀ ਨਾਈਨ ਆਲੇ ਸਟੋਰ ਤੋਂ ਨ ਓ ਨਾ ਸੋ ਰਪਏ ਦੀਓ ਆਈਏ ਸਲੇਟ ਜੀ ਅਰਸ਼ ਦੀ।
ਅੱਛਾ ਅੱਛਾ।
ਤੇ
ਤੇ ਤੁਸੀ ਓ ਲੈ ਕੇ ਦਿ ਜਮੈਟਰੀ ਬੋਕਸ ਵਾਲੀ ਲੈ ਦੇਣੀ ਸੀ। ਮੇਰੇ ਮੈਂ ਅਪਣੇ ਮੁੰਡੇ ਨੂੰ ਲੈ ਕੇ ਦਿੱਤੀ ਹੋਈ ਏ ਜਮੈਟਰੀ ਬੋਕਸ। ਚਲ
ਜਮੈਟਰੀ ਬੋਕਸ ਸਕੂਲੇ ਲੈਕੇ ਜਾਂਦਾ ਓਨੇ ਖਰਾਬ ਕਰ ਦੇਨੀ ਸੀ। ਹੁਨ ਘਰ ਐਵੇ ਨਾ ਅਪਨਾ ਸੁ ਨਾਲੇ ਨ ਔਂਦੀ ਸਾਰੇ ਐਕਟੀਵਿਟੀ ਦਾ ਸਮਾਨ ਸਕੂਲੇ ਈ ਜਮਾ ਹੈਗਾ ਵੇ। ਫੇਰ ਘਰ ਤੇ ਲੋੜ ਈ ਨੀ। ਲੈ ਕੇ ਨੀ ਜਾਂਦਾ ਨਾ ਓ ਕੁਛ ਵੀ।
ਅੱਛਾ ਅੱਛਾ ਅੱਛਾ।
ਪੈਨਸਿਲ ਇਰੇਜਰ ਵਗੈਰਾ ਕੁਛ ਨੀ ਲੈ ਕੇ ਜਾਂਦਾ। ਫੇਰ ਕੀ ਫੈਦਾ ਜਮੈਟਰੀ ਲੈ ਕੇ ਦੇਣ ਦਾ ਅਜੇ। ਅਪਨਾ ਜੀ। ਹੋਏਗਾ ਵੱਡੀ ਕਲਾਸ ਫਿਰ ਆਪੇ ਲੈ ਦਾਂਗੇ।
ਹਾਂਜੀ ਹਾਂਜੀ।
ਪੰਜ ਤਾਂ ਕਿਸਮਤ ਹੋਣ ਜੇ ਕੁੱਤੇ ਦੀ ਬੜੀ ਹੋਵੇ ਤੇਜ ਬਿਨਾਂ ਕਈ ਚੀਜ਼ਾਂ ਹਾਜ਼ਰ ਹੁੰਦੀਆਂ, ਉਹ ਬਚਾਰੀ ਮੰਨਤ ਦੀ ਰਹਿ ਜਾਂਦੀ ਉਹਦੀ ਮਾਮੀ ਵੀ ਲਿਆਉਂਦੀ ਰਹਿੰਦੀ, ਚੌਂਚਲੇ ਕਰਦੀ ਰਹਿੰਦੀ ਉਹਦੇ ਬੜੇ
ਹਮ ਹਾਂ
ਕੋਈ ਚੀਜ਼ ਪਸੰਦ ਆਏਗੀ, ਚੱਕ ਕੇ ਲੈ ਆਉਂਦੀ ਬਸ ਗਏ ਸੀ ਔਂਦੇ ਕੋਲ, ਫੇਰ ਤੁਸੀਂ ਕਹਿ ਰਹੇ ਸੀ ਵੀ ਜੋੜੇ ਲਗਾਏ ਹੋਏ ਕਹਿ ਰਹੇ ਸੀ, ਮੈਂ ਕੱਢਾਂਗਾ ਫੋਨ ਕਰਕੇ ਪੁੱਛ ਲੈਂਦੇ ਹਾਂ ਸੋਚ ਲੈਨਾ। ਅਗਰ ਜੋ ਹੋਏ ਨਾ, ਅਗਰ ਜਾਓਗੇ, ਚਲੋ ਫਿਰ ਚੱਲ ਲਾਂਗੀ ਮੈਂ ਹੀ ਚੱਲ ਲਾਂਗੀ। ਹਾਂ ਪੈਦਲ ਹੀ ਆ ਜਾਨਾ ਤੁਸੀਂ, ਤੁਸੀਂ ਆ ਜਾਨਾ ਤੇ ਮੋੜ ਤਕਣ ਆ ਜਾਨਾ।
ਚਲੋ ਮੈਂ ਥੋੜ੍ਹੀ ਅੱਗੇ ਤੱਕ ਆ ਜਾਂਗੀ, ਫੇਰ ਬਾਕੀ ਤੁਸੀਂ ਮੈਨੂੰ ਫਿਰ ਪਿੱਕ ਕਰ ਲੈਣਾ ਹਾਂਜੀ।
ਹੁਣ ਭਰਾ ਨੂੰ ਕਹਿਣਾ ਵੀ ਛੱਡ ਜਾਏਗਾ।
ਨਹੀਂ, ਉਹ ਹੈ ਨੀ ਨਾ ਘਰ, ਉਹ ਗਿਆ ਹੋਇਆ ਦੁਕਾਨ ਤੇ।
ਅੱਛਾ ਚਲੋ, ਫਿਰ ਬੱਚੇ 'ਚ ਛੱਡ ਕੇ ਜਾਣੇ ਪੈਣੇ ਨੇ, ਗੁਰਦੁਆਰੇ ਜਾਂਦੇ ਨੀ, ਕਿਸੀ ਨੂੰ ਫੋਨ ਕੀਤਾ ਨੀ ਦੋਸਤ ਨੂੰ, ਹਾਂ ਉਹ ਲੈ ਗਿਆ ਤੇ ਲੈ ਗਿਆ ਫਿਰ ਬੱਚੇ ਦੋਨੋਂ ਮੇਰੇ ਕੁੁਲੀ ਹੋਣ ਦੇ
ਹਮ, ਨਹੀ ਹਜੇ ਤੱਕ ਕੀ ਕਹਿੰਦੇ ਨੇ ਉਨ ਕੋ ਕਿਸੇ ਨੇ ਆਉਣਾ ਹੀ ਜਾਣ। ਕੋਈ ਕਿਵੇਂ ਚਲਾਉਂਦਾ ਬਾਈਕ ਕੋਈ ਕਿਵੇਂ ਚਲਾਂਦਾ।
ਪੈਹੇ ਹੈਗੇ ਅੱਛਾ ਬਸ ਹੁਣ ਕੀ ਕਰ ਸਕ ਉਹ ਤਾਂ ਫੇਰ ਆਪੇ ਕਰਵਾਉਣਗੇ ਨਾ ਆਰਾਮ ਨਾਲ।
ਹੋਰ।
ਹੋਰ, ਕੀ ਕਰ ਰਹੇ ਮੰਮੀ ਤੁਹਾਡੇ
ਬਸ ਮੰਮੀ ਹੁਣੇ ਹੀ ਲੇਟੇ ਨੇ, ਉਹ ਸਬਜ਼ੀ- ਸੁਬਜੀ ਬਣਾ ਕੇ ਆਏ ਨੇ। ਥੱਲੋਂ ਹੁਣ ਉੱਪਰ ਏ ਸੀ ਚਲਾਇਆ ਤੇ ਬੈਠੇ ਐ।
ਤੋਰੀਆਂ ਮੈਨ ਸੁੱਟਣੀਆਂ ਹੀ ਪੈਣੀਆਂ ਨੇ।
ਮਨ ਹੈ ਹੀ ਨਹੀਂ ਸੀ ਲੈਣ ਦਾ ਮੇਰਾ, ਇੰਝ ਜਬਰਦਸਤੀ ਬਸ ਲੇ ਲੀਤੀਆ ਨੇ। ਹਾਂ ਬੇਕਾਰ ਸਾਰੀਆਂ ਮੁਰਝਾਈਆਂ ਪਈਆਂ ਹੀ।
ਹਾਂ ਤੇ ਫੇਰ ਰਖਦੋ ਉਹਨਾਂ ਦਾ ਟੇਸਟ ਵੀ ਨਹੀਂ ਆਏਗਾ ਹੁਣ ਤੇ, ਕੋਈ ਬਾਹਰ
ਚਾਰ ਦਿਨ ਲਿਆ ਕੇ ਰੱਖੀ ਦੀ, ਤੇ ਬੰਦਾ ਹੋਵੇ ਨਾ ਬਿਨ ਲੱਗੇ ਹੱਥੀ ਬਣਾ ਕੇ ਤੇ ਪਰੇ ਹੋਵੇ ਬੰਦਾ।
ਹਾਂਜੀ ਹੁਣ ਅਸੀ ਰਾਤ
ਹਾਂ ਐੰਝ ਸਹੀ ਲਗਾਂਦੀ ਆ ਨਾ ਫੇਰ ਹੁਣ ਮੰਡੀ 'ਚ ਪਤਾ ਨੀ ਕਿੰਨੀ ਪੁਰਾਣੀ ਸਬਜ਼ੀ, ਸੁਬਜ਼ੀ ਪਈ ਹੁੰਦੀ, ਸਾਨੂੰ ਥੋੜ੍ਹੀ ਪਤਾ ਤਾਜ਼ੀ ਆ ਰਹੀ। ਖੇਤੀਬਾੜੀ ਹੈ ਨੀ ਅੱਜ- ਕੱਲ ਜੇਹੜਾ ਬੰਦਾ ਕਵੇ ਕਿ ਚੱਲ ਥੋੜ੍ਹੀ ਜਗਹਾ ਹੋਵੇ ਤੇ ਘਰ ਹੀ ਉਗਾ ਲਵੇ।
ਹਾਂ ਇਹ ਤੇ ਗੱਲ ਹੈਗੀ ਆ।
ਤੋਰੀ ਤੇ ਘਰ ਲੱਗ ਜਾਂਦੀ, ਪਰ ਸਾਡੇ ਬੱ
ਹਾਂ ਛੋਟੇ, ਛੋਟੇ ਉਤਾਰ ਕੇ ਸੁੱਟ ਦੇਣੀਆ ਉਹਨਾਂ ਨੇ
ਉਤਾਰ ਗਏ, ਕਿ ਉਹਨਾਂ ਨੇ ਬੇਲ ਹੀ ਨੀ ਵੱਡੀ ਹੋਣ ਦੇਣੀ। ਜਰਾ, ਜਰਾ ਪੱਤੇ ਆਣੇ ਨੇ, ਉਹਨੇ ਪੱਟ ਕੇ ਮਾਰਨੇ ਪਰੇ।
ਚਲੋ ਜੀ ਠੀਕ ਹੈ ਜੀ ਫਿਰ ਚੰਗਾ ਜੀ।
ਚਲੋ ਕਰ ਲੈਨਾ ਭਾਵੇਂ ਹੁਣੇ ਦਸ- ਪੰਦਰਾਂ ਮਿੰਟ ਰੁਕ ਤੇ ਕਰ ਲੇਣਾ, ਠੀਕ, ਚਲੋ ਕੋਈ ਨਹੀ। ਹ